ਹੈਲੋ ਹਾਂਜੀ ਠੀਕ ਹੋ।
ਹਾਂਜੀ
ਹਾਂਜੀ ਕੀ ਕਰ ਰਹੇ ਹੋ।
ਮੈਂ ਕੁਛ ਨਹੀਂ ਅਸੀਂ ਬਸ ਬੈਠੇ ਹੋਏ ਹਾਂ। ਫਿਕਸੋ ਦਾ ਬਰੱਸ਼ ਸਾਫ ਕਰ ਰਹੇ ਆਂ।
ਅੱਛਾ- ਅੱਛਾ
ਹਾਂਜੀ ਬੜੇ ਸਾਰੇ ਬਾਲ ਨਿਕਲੇ ਵਿਚੋ
ਅੱਛਾ- ਅੱਛਾ ਹੋਰ ਵਧੀਆ ਸਭ
ਹਾਂਜੀ- ਹਾਂਜੀ ਸਭ ਵਧੀਆ
ਹੂੰ
ਤੇ ਫਿਰ ਕਿੱਥੇ ਜਾ ਜਾਣਾ ਹੁਣ ਸ਼
ਹਾਂ ਦੇਖਣੀ ਆ ਚੱਲ ਲਾਂਗੇ ਸ਼ਾਮੀ ਹੋਰ
ਬਣਾ ਕੇ ਜਾਊਂਗੀ।
ਨਹੀਂ ਦਾਲ ਦੂਲ ਦੇ ਦੇਣੀ ਸੀ ਨਾ ਅੱਛਾ।
ਹੁਣ ਦੋ ਤਿੰਨ ਦਿਨ ਹੋ ਗਏ ਨੇ ਬਣਾਈ ਨੀ ਦਾਲ ਮੈਂ ਤੇ
ਅੱਛਾ- ਅੱਛਾ ਠੀਕ
ਤੁਸੀਂ ਨਾਈਟ ਸੂ ਦੇਖਿਆ ਜਿਹੜਾ ਓਨਲਾਈਨ ਹੈ।
ਹਾਂ ਸੋਹਣਾ
ਤੁਹਾਨੂੰ ਅੱਛਾ ਲੱਗਿਆ।
ਹੂੰ ਹਾਂ -ਹਾਂ ਅੱਛਾ ਲੱੱਗਾਿਆ ਹੂੰ। ਹੋਰ
ਮੈਂ ਕਿਹਾ ਕੀ ਪਤਾ ਤੁਹਾਨੂੰ ਅੱਛਾ ਨਾ ਲਗੇ ਤਾਂ ਕਰਕੇ
ਹੂੰ-ਹੂੰ ਅੱਛਾ
ਦੇਖਿਆ।
ਹਾਂ ਦੇਖਿਆ ਹਾਂ-ਹਾਂ-ਹਾਂ।
ਅੱਛਾ
ਇਹ ਫਰੂਟੀ ਕਿਹਦੀ ਏ।
ਇਹ ਲਹੋਰੀ ਜੀਰਾ ਆਇਆ ਦਾ।
ਅੱਛਾ-ਅੱਛਾ ਪੀ ਲੈਣਾ ਸੀ ਨਾ।
ਹਾਂ-ਹਾਂ ਕੋਈ ਨਹੀਂ ਪੀ ਲੈਂਣਾ।
ਠੀਕ ਹੈ ਹੋਰ ਵਧੀਆ
ਹਮ।
ਰੋਟੀ ਖਾਲੀ ਦੁਪਹਿਰ ਦੀ।
ਰੋਟੀ ਖਾਲੀ ਦੁਪਹਿਰੇ ਨਾ ਮੈਗੀ ਬਣਾਈ ਸੀ।
ਅੱਛਾ ਮੈਗੀ ਬਣਾ
ਹਾਂ ਹਮ-ਹਮ, ਹਮ। ਹਾਂ।
ਛੱਡੋਗੇ ਨਾ ਪੂਰੀ ਦੁਨੀਆਂ ਪਈ ਦੀ ਏ।
ਹਾਂ।
ਤੇ ਥੋੜ੍ਹੀ ਕੁੱਝ ਰੱਖੀ ਦੀ ਆ ਬਾਂਦਰ ਹੀ ਤੇ ਦੇਖ ਲੈਂਦੇ ਨੇ।
ਹਮ-ਹਮ। ਹਮ। ਹੋਰ ਵਧੀਆ।
ਹਾਂ ਸਭ ਵਧੀਆ।
ਹਮ।
ਵੈਸੇ ਬਰੱਸ਼ ਸਾਫ਼ ਹੁੰਦਾ ਪਿਆ।
ਅੱਛਾ।
ਹਾ
ਹਮ।
ਬੜੇ ਸਾਰੇ ਵਾਲ ਨੇ ਫਿਕਸ ਖਲੇਰਾ ਬੜਾ ਸਾਡੇ ਘਰ। ਤੇ ਕੂੜਾ ਬੜਾ ਪਾਂਦੀ ਏ।
ਹਾਂ ਉਹ ਤੇ ਹੈ
ਜੇ ਭਾਵੇਂ ਬੱਚਾ ਹੈ ਤੇ ਭਾਵੇਂ ਆਦਮੀ ਹੈ ਖਲੇਰਾ ਪਾਉਣ ਜੋਗੇ ਨੇ। ਇਹ ਸਾਰੇ।
ਹਮ-ਹਮ-ਹਮ।
ਹਮ।
ਹਾਂਜੀ ਹੋਰ।
ਹੋਰ ਵਧੀਆ। ਹੋਰ ਤੁਸੀ ਕੀ ਕਰ ਰਹੇ ਹੋ।
ਕੁਛ ਨੀ ਬਸ ਮੂਵੀ ਦੇਖ ਰਹੇ ਸੀ।
ਅੱਛਾ-ਅੱਛਾ।
ਕਾਫੀ ਟਾਈਮ ਬਾਅਦ ਦੇਖ ਰਿਹਾ ਮੂਵੀ।
ਅੱਛਾ ਤੁਸੀਂ ਟੀ ਵੀ ਨੀ ਦੇਖਦੇ ਫਿਲਹਾਲ ਕਾਫੀ ਟਾਈਮ ਬਾਅਦ ਚਲਾਈ ਤੁਸੀ ਅੱਛਾ-ਅੱਛਾ। ਮੇਰੀ ਤੇ ਤਬੀਅਤ ਵਾਪਸ ਤੋਂ ਖ਼ਰਾਬ ਲੱਗ ਰਹੀ ਹੈ। ਕਿਉਂਕਿ ਮੇਰੇ ਮੂੰਹ ਦਾ ਸਵਾਦ ਬੜਾ ਬੇਕਾਰ ਜਿਹਾ ਹੋ ਗਿਆ।
ਅੱਛਾ-ਅੱਛਾ। ਬੁਖਾਰ
ਹਾਂ-ਹਾਂ।
ਹਮ-ਹਮ।
ਐਸਰਾ ਹੋ ਗਿਆ ਬੁਖਾਰ ਨਾਲ।
ਹ-ਹ।
ਤਾ ਇਹ ਫ਼ਿਲਮ ਖ਼ਤਮ ਨੀ ਹੋਣੀ ਹੈ ਕਦੋਂ ਹੋਏਗੀ?
ਬਸ ਰਹਿ ਗਈ
ਅੱਛਾ ਹਜੇ ਅੱਧੇ ਘੰਟੇ ਦੀ ਹੈਗੀ ਹੈ।
ਹਮ-ਹਮ।
ਇਹ ਵੀ ਵੈਸੇ ਸਿਰ ਦਰਦੀ ਏ ਬੰਦਾ ਵੇਖਣ ਤੇ ਲੱਗ ਜਾਂਦਾ ਵੇ।
ਹੁ-ਹੂੰ, ਹੂੰ। ਹਾਂ
ਹਮ ਹੋਰ ਵਧੀਆ।
ਹਾਂ ਹੋਰ ਸਭ ਠੀਕ ਹੈ। ਹੁਣ ਤੇਲ ਲਗਾਉਣ ਲੱਗੀ ਆ। ਜੂੜੀ ਕਰਾਂਗੀ ਨਾ ਬੱਚੇ ਦੀ
ਅੱਛਾ-ਅੱਛਾ
ਹੂੰ
ਹੂੰ
ਜੂੜੀ ਕਰਕੇ ਤਿਆਰ ਕਰਾਂਗੀ ਸਵੇਰੇ ਸਕੂਲ ਜਾਣਾ ਬੱਚਿਆਂ ਨੇ, ਕੋਈ ਟੈਸ਼ਨ ਬੱਚਿਆਂ ਨੂੰ ਕਿ ਅਸੀਂ ਆਪਣੇ, ਕਾਪੀ-ਕਿਤਾਬਾਂ ਰੱਖੀਏ ਕੀ ਲੈ ਕੇ ਜਾਣਾਏ, ਕੁਛ ਨੀ ਪਤਾ ਮੈਨੂੰ
ਹੂੰ ਹੂੰ
ਉਹ ਮੈਡਮ ਕੋਲੋਂ ਵੀ ਪੁੱਛਣਾ ਵੇ ਤੇ ਤੁਸੀਂ ਵੈਨ-ਵੂਨ ਦਾ ਕੀ ਹਿਸਾਬ- ਕਿਤਾਬ ਹੈਗਾ ਵੇ
ਅੱਛਾ-ਅੱਛਾ-
ਪਰ ਪਾਪਾ ਆਪ ਨੀ ਨਾ ਪੁੱਛ ਸਕਦੇ। ਮੈਂ ਪੁੱਛਾਂਗੀ ਪਾਪਾ ਨੂੰ ਓਨਜੇ ਕੁੜੀਆਂ ਦਾ ਫੋਨ ਆਏ ਤਾਂ ਉਹ ਗੱਲਾਂ ਕਰ ਲੈਂਦਾ ਪਰ ਓਹਨਾ ਮੈਡਮ ਏ ਸਕੂਲ ਦੇ
ਮਨ ਲਗਿਆ ਰਹਿੰਦੇ ਨਾ
ਹੂੰ। ਬੈਂਕ ਜਾਂਦਾ ਉੱਥੇ ਵੀ ਕੁੜੀਆਂ ਨੇ ਉਹਨਾਂ ਨਾਲ ਵੀ ਗੱਲਾਂ ਕਰ ਲੈਂਦਾ ਪਰਾ ਤੱਕ।
ਹਾਂ ਹੋਰ
ਹੋਰ ਵਧੀਆ ਚਾਹ- ਚੂੰ ਬਣਾ ਲੇ ਨੀ ਸੀ ਥੋੜੇ ਜੀ ਮੈਂ ਆ ਜਾਂਦੀ ਤੁਹਾਡੇ ਘਰ
ਅੱਛਾ
ਮੈਂ ਕਿਹਾ ਚਾਹ ਬਣਾ ਲੈਣੀ ਸੀ। ਮੈਂ ਤੁਹਾਡੇ ਘਰ ਪੀਣ ਆ ਜਾਂਦੀ ਮੰਮੀ ਥੋੜੀ ਬਣਾਏ ਗੀ। ਮੈਂ ਕਿਯੋ ਮੰਮੀ ਦੇ ਹੱਥ
ਹਾਂ। ਉਹ ਤੇ ਹੈ ਸਾਰਾ ਕੰਮ ਮੰਮੀ ਥੋੜ੍ਹੀ ਕਰੇਗੀ
ਓ ਮੰਮੀ ਵੀ ਇਹ ਸੋਚੋੁਗੀ ਕੀ ਨੂੰਹ ਨੀ ਹੈ। ਤੇ ਚਾਹ ਵਾਂਰੀ ਮੈਂ ਤੇ ਆਵਾਂ। ਹੋਜਾਦਾ ਨਾ ਕਮਲਾ ਇਨਸਾਨ ਗੱਲ ਕਰਕੇ, ਤਾਂ ਉਹ
ਹੂੰ
ਕੱਪੜੇ ਪ੍ਰੈਸ-ਪ੍ਰੂਸ ਕਰਨੇ ਨੇ ਜਿਹੜੇ ਪਾ ਕੇ ਪਾਕੇ ਜਾਨੇ ਨੇ
ਹੂੰ-ਹੂੰ ਟੀਸ਼ਲਟਾ ਹੀ ਦੇਖ ਲਾਂ ਗੇਂ ਕੋਈ
ਅੱਛਾ
ਕੋਈ ਨਾ ਉਦਾਰ ਰਾਮ ਸੈਨਾ ਵੀ ਤਿਆਰ ਹੁੰਦੇ ਪਈਏ। ਰਾਮ ਆਗਿਆ ਰਾਮ ਆਜਾਗੀ।
ਅੱਛਾ ਅੱਛਾ।
ਅਲਮਾਰੀ ਦੀਆਂ ਵਾਜਾ ਆਏ ਠੱਪ-ਠੱਪ ਕਰਨ ਦੀਆਂ।
ਹਾਂ ਹਾਂ। ਹਾਂ ਹਾਂ ਹੂੰ ਹੂੰ। ਹਾਂ।
ਟੀ ਵੀ ਤੇ ਮੈਂ ਇੰਝ ਬੰਦ ਕਰਦਾ ਮੇਰਾ ਤੇ ਮੇਰਾ ਬੜਾ ਰੋਬ ਮੈਂ ਤੇ ਬਟਨ ਇੰਝੇ ਬੰਦ ਕਰਾਂਗੀ। ਕਿਸੇ ਨੂੰ ਪਤਾ ਹੀ ਨਹੀਂ ਚੱਲਣਾ। ਕਿ ਮੈਂ ਟੀ ਵੀ ਬੰਦ ਕਰ ਦਿੱਤੀ ਏ।
ਅੱਛਾ ਨਹੀਂ, ਨੀ ਮੈਂ ਉਹ ਨਾ ਚਾਹ ਬਣਾਉਣ ਜਾ ਰਿਹਾ ਵਾ।
ਅੱਛਾ ਅੱਛਾ। ਚਾਹ ਬਣਾ ਰਹੇ ਹੋ ਤੁਸੀਂ, ਠੀਕ ਹੈ ਠੀਕ ਹੈ‌। ਤੁਹਾਡੀ ਵਾਈਫ ਤਾਂ ਬੜੀ ਲੱਕੀ ਹੋਏਗੀ, ਤੁਸੀਂ ਚਾਹ ਬਣਾ ਕੇ ਪਿਆਂਦੇ ਹੋ।
ਹਾਂ, ਉਹ ਬੜੀ ਲੱਕੀ ਆਈ ਗਈ।
ਤੇ ਉਹ ਇਹ ਨੀ ਕਹਿੰਦੀ ਕਿ ਤੁਹਾਡੇ ਵਰਗਾ ਪਤੀ ਕਿੰਨਾ ਚੱਗਾ ਐ ਵੇਖੋ। ਕਹਿੰਦੀ ਏ ਕਿ ਨਹੀਂ ਕਹਿੰਦੀ? ਹਾਂ ਉਹ ਤੇ ਪਤਾ ਜੋ ਨਾਲ ਰਹਿ ਰਿਹਾ ਹੋਏਗਾ ਉਹ ਥੋੜੀ ਕਏਗਾ।
ਹਮ ਹਮ ਹਮ।
ਹੋਰ ਵਧੀਆ ਸਭ?
ਹਾਂ ਸਭ ਵਧੀਆ ਬਸ। ਅਸੀਂ ਘਰ ਹੀ ਸੀਗੇ ਕਿ ਉੱਥੇ ਗਏ ਨੀ, ਜਿੱਥੇ ਗੁਰਦੁਆਰੇ ਚਲੀ ਜਾਏ ਤਾਂਏ ਅੱਜ ਅਸੀਂ, ਇੱਥੇ ਗਏ ਨੀ ਕਿਉਂਕਿ ਅੱਜ ਅਸੀਂ ਮੈਗੀ ਮੂਗੀ ਘਰ ਹੀ ਬਣਾਈ ਐ।
ਅੱਛਾ, ਅੱਛਾ।
ਬੱਚੇ ਦੀ ਜੂੜੀ ਕਰਦੀ ਪਈ ਆਂ।
ਹਾਂ।
ਦੁਪਹਿਰੇ ਸੋਣ ਲੱਗੀ ਸੀ, ਤੇ ਇੱਕ ਕੋਲੀ ਟੀਵੀਆਂ ਤੇ ਫੋਨ ਚਲਦੇ ਰਹੇ ਨੇ, ਨਿੰਂਦ ਕਿੱਥੋਂ ਪੈਣੀ ਬੰਦੇ ਨੂੰ। ।
ਅੱਛਾ ਅੱਛਾ। ਹਮ ਹਮ ਹਮ। ਹਾਂ। ਹੋਰ ਵਧੀਆ ਸਬ?
ਹਾਂ ਹੁਣ ਵਧੀਆ ਪਹਿਲੇ ਸੋਚਿਆ ਸੀਗਾ ਕਿ ਉਹ ਪਾ ਕੇ ਜਾਵਾਂਗੀ, ਮਿੱਟੀ ਹੁਣ ਉਹਨੇ ਥੀਮ ਦੇ ਦਿੱਤੀ ਏ ਸੂਟ ਕਿਉਂਕਿ ਉਹ ਆਪ ਹੀ ਮੋਟੀ ਜਿ ਜਨਾਨੀ ਏ ਨਾ, ਜਿਹੜੀ ਕਿੱਟੀ ਹੈ।
ਹਮ ਹੂੰ ਹੂੰ।
ਓ ਨੀਂ ਪਾਂਦੀ ਸੂਟ।
ਹਮ ਹਮ ਹਮ।
ਉਹ ਉਹ ਐਂਡ ਪਣਦੀ
ਹਮ। ਅੱਛਾ, ਅੱਛਾ। ਹਮ।
ਬਸ ਦੋ ਮਿੰਟ ਹੋਰ, ਹੋਨ ਵਾਲੀ ਐ। ਇਹ ਰੋਕ ਦੋ ਨਾ ਦੋ, ਮਿੰਟ ਤੇ ਫਿਰ ਗੱਲ ਕਰਲੋ ਚੱਜ ਦੀ ਹੂੰ ਹਾਂ ਹਾਂ ਹੂੰ। ਹਾਂ, ਤੇ ਅੱਛਾ ਥੋੜ੍ਹੀ ਲੱਗ ਰਿਹਾ।
ਚੱਲ ਗਿਆ ਸੀ, ਬਿਲਕੁਲ ਬਿਲਕੁਲ।
ਕੀ ਅੱਛਾ ਜੀ।
ਇਸ ਰ ਵੀ ਨਾ, ਹਾਂ, ਸਾਰੇ ਨੇ।
ਮੇਰੇ ਪੇਟ ਚ ਦੁਬਾਰਾ ਦਰਦ ਹੋਣ ਲਈ ਗਈ ਹੈ।
ਇਸ ਲਈ ਨਾ ਉਹ ਡਾਕਟਰ ਦਵਾਈ ਦਿੰਦੇ ਨੇ ਨਾ ਤੇ ਉਹ ਦਵਾਈ ਖਾਈ ਦੀ, ਹਾਂ।
ਨਹੀਂ ਨਹੀਂ, ਦਵਾਈ ਤੇ ਵੀ ਖਾਧੀ ਏ, ਸਵੇਰੇ ਵੀ ਖਾਕੇ, ਦੁਪਹਿਰੇ ਵੀ ਖਾ ਲਈ ਐ। ਸਗੋਂ ਰਾਤੀ ਵੀ ਖਾਦੀ ਏ ਮੈਂ।
ਹਾਂ, ਹਾਂ, ਹਾਂ, ਹਾਂ, ਹੋ, ਹੋ, ਭਠੂਰਾ ਖਾਧਾ। ਤਾਂਦਰੀ ਦਿੱਕਤ ਹੋਗੀ ਦੁਬਾਰਾ, ਹਾਂ, ਹਾਂ, ਹਾਂ। ਭਠੂਰਾ ਖਾਣ ਨਾਲ ਦਿੱਕਤ ਹੋਗੀ ਹੋਨੀ, ਮੈਨੂੰ ਲਗਦਾ।
ਹਮ ਹਮ, ਮੈਨੂੰ ਵੀ ਲੱਗਦੈ ਨਜਰ ਲੱਗੀ ਦੇ ਮੈਨੂੰ।
ਹਾਂ।
ਮੇਰੀ ਤੇ ਅੱਖਾਂ ਤੋਂ ਹੀ ਦੀਖਦਾ ਪੇਆ ਕਿ ਨਜਰ ਲਗੀ ਦੀ ਹੈ ਮੈਨੂੰ। ਬਸ ਹੁਣ, ਮੇਰਾ ਪਤੀ ਆਏਗਾ ਨਾ, ਤੇ ਫੇਰ ਉਹ ਮੇਰੀ ਨਜ਼ਰ ਉਤਾਰ ਦੇ। ਕਿ।
ਅੱਛਾ ਅੱਛਾ।
ਕੀ, ਅੱਖਾਂ ਦਾ ਕੀ ਬੋਲਿਆ।
ਠੀਕ ਹੈ‌, ਠੀਕ ਹੈ।
ਅੱਖਾਂ
ਨਈ ਕਿ ਅੱਖਾਂ ਚੜੀ-ਚੜੀ ਲੱਗ ਰਹੀ ਕੀ। ਅੱਖਾਂ ਚੜੀ-ਚਿੜੀ ਲੱਗ ਰਹੀਆਂ ਕੀ, ਅੱਛਾ-ਅੱਛਾ। ਠੀਕ ਹੈ ਠੀਕ ਹਾਂ। ਹੋਰ ਵਧੀਆ।
ਹਾਂ, ਵਧੀਆ ਈ ਨੇ ਸਭ।
ਹਮ।
ਬੱਚਾ ਬੜਾ ਬਤਮੀੇਜ਼ ਇਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿ ਮੈਂ ਸਕੂਲ ਜਾਣਾ ਕੀ ਕਰਨਾ। ਆਪਣੀ ਪੜ੍ਹਾਈ ਪੜੂਈ ਦਾ ਕੋਈ ਨੀ ਹੈਗਾ, ਬਸ ਉਹਨੂੰ ਫੋਨ ਮਿਲਿਆ ਦਾ ਉਹ ਆਪਣਾ ਫੋਨ ਚਲਾਦਾ ਰਹਿੰਦਾ ਹੈ, ਬੱਚਾ ਹੱਥੋਂ ਨਿਕਲਿਆ ਦਾ ਹੋਰ ਕੁਛ ਨੀ। ਹੋਰ ਐਦਾ ਪਿਓ ਕੁਛ ਕਹਿੰਦਾ ਵੀ ਨੀ ਇਹਨੂ।